ਹੋਰ ਫਿਰ
ਵਧੀਆ ਪਰਾ, ਤਸੀਂ ਸੁਣਾਓ ਠੀਕ ਹੋ?
ਹਾਂਜੀ-ਹਾਂਜੀ।
ਹੋਰ, ਕਿ ਹਾਲ ਏ-
ਬਸ ਲੇਟੀਆਂ ਹੋਇਆ।
ਖਾਲੀ, ਨਾਸ਼ਤਾ-ਵਾਸ਼ਤਾ ਕਰ ਲਿਆ।
ਹਾਂਜੀ-ਹਾਂਜੀ ਕਰ ਲਿਤਾ ਹੈਗਾ।
ਹੋਰ, ਕੀ ਖਾਦਾ?
ਆਲੂ ਦੇ ਪਰੌਠੇ ਖਾਂਦੇ ਨੇ।
ਅੱਛਾ-ਅੱਛਾ ਚਲੋ ਵਧੀਆ।
ਹੋਰ, ਤੁਸੀਂ ਕੀ ਖਾਧਾ?
ਅਸੀਂ ਪਰੌਂਠੀ ਖਾਧੀ, ਸਿੰਪਲ ਚਾਹ ਨਾਲ-
ਅੱਛਾ ਜੀ।
ਹੋਰ?
ਅ, ਬਸ ਲੇਟਿਆ ਹੋਇਆ। ਫਿਲਮ ਵੇਖ ਰਿਹਾ।
ਕਿਹੜੀ?
ਉਹ, ਰਾਮ ਚਰਨ ਦੀ ਵੇਖ ਰਿਹਾ ਸੀਗਾ। ਸਾਊਥ ਫਿਲਮਾਂ-
ਅੱਛਾ-ਅੱਛਾ, ਚਲੋ ਵਧੀਆ। ਹੋਰ, ਹੋਰ ਸੁਣਾਓ? ਕਾਰੋਬਾਰ ਸਭ ਵਧੀਆ?
ਹਾਂਜੀ- ਹਾਂਜੀ, ਹੋਰ ਤੁਹਾਡੇ ਘਰ?
ਸਭ ਵਧੀਆ ਜੀ, ਸਭ ਵਧੀਆ।
ਔਰ ਸ਼ੋਪਿੰਗ -ਸ਼ਪਿੰਗ ਕਰਨ ਜਾਂਦੇ ਹੋ?
ਹਾਂਜੀ।
ਸ਼ੋਪਿੰਗ ਕਰਨ ਜਾਂਦੇ ਓ?
ਹਾਂਜੀ, ਇੱਥੇ ਹੀ ਕਰ ਲਈ ਦੀ ਏ, ਲੋਕਲ 'ਚ ਈ।
ਹਾਂ, ਅਸੀਂ ਵੀ ਲੋਕਲ ਜਾਂਦੇ ਆਂ। ਦੂਰ ਨੀ ਜਾਂਦੇ ਆ। ਝੰਡੇ ਦੇ ਕੋਲ ਜਾਂਦੇ ਆ। ਵਿਸ਼ਾਲ ਮੇਗਾ ਮਾਰਟ ਤੋਂ ਹੋ ਗਿਆ। ਇਹ ਬ੍ਰਦਰ ਗਾਰਮੈਂਟਸ ਤੇ ਚਲੇ ਜਾਂਦੇ ਆਂ। ਉੱਧਰ ਅਸ -
ਯੂਥ ਹਾਂ, ਯੂਥ ਹਾਈਕੇਨ ਹੋ ਗਿਆ, ਹੋਰ ਹੋ ਗਿਆ।
ਸਿੰਗਲਾ ਗਾਰਮੈਂਟ ਚ ਸ਼ਬਦ ਏ--ਸਿੰਗਲਾ ਗਾਰਮੈਂਟ ਹੋ ਗਿਆ, ਬ੍ਰਦਰ ਗਾਰਮੈਂਟ ਹੋ ਗਿਆ।
ਉਹ ਅਕਾਸ਼ ਗਾਰਮੈਂਟ ਹੋ ਗਿਆ। ਬੜੇ ਨੇ
ਇਨ ਤਿੰਨਾਂ ਚ ਟੱਕਰ ਬੜੀ ਤਗੜੀ ਚੱਲਦੀ ਹੈਗੀ ਏ।
ਹਾਂ, ਸਹੀ ਗੱਲ ਏ।
ਏ, ਏ ਉਹ ਅਗਰ ਉਹਨੇ ਓਵਰ ਘੰਟਿਆ ਦਾ ਟਾਇਮ ਵੀ ਕੱਢਦਾ ਹੈਗਾ।
ਹਾਂ -ਹਾਂ, ਪਿੱਛੇ ਜਿਹਾ ਆਇਆ ਸੀ। ਓਫਰ ਪਤਾ ਨੀ ਕਿੰਨੇ ਚ- ਅੱਠ ਸੌ ਰੁਪਏ ਚ, ਉਹ ਪੰਜ ਸੌ ਰੁਪਏ ਅਟੈਚੀਆਂ ਵਾ ਸੀ ਪ੍ਰਕਾਸ਼ ਗਾਰਮੈਂਟ ਵਾਲਾ?
ਉਹ ਤਾਂ, ਉਹਨੇ ਤਾਂ ਆਪਣਾ ਐਡਵਰਟਾਈਜ਼ਮੈਂਟ ਕਰਨੀ ਹੈਗੀ ਚੀਜ਼ਾਂ ਦੀ
ਹਾਂ, ਬਾਕੀ ਬੜਾ ਅੱਗੇ ਵੱਧ ਗਿਆ, ਪਹਿਲੇ ਛੋਟੀ ਜਿਹੀ ਦੁਕਾਨ ਹੁੰਦੀ ਸੀ, ਉਹਦੀ ਹੁਣ ਤਾਂ, ਅੱਗੇ ਵੱਧ ਗਿਆ ਹੋਰ।
ਹੁਣ ਤਾਂ, ਉਹ ਲਾ ਲਏ ਜੋੜੇ ਨਾਲ ਚਸ਼ਮੇ, ਅਟੈਚੀਆਂ ਚਸ਼ਮੇ, ਅਟੈਚੀਆਂ ਸਭ ਰੱਖਦਾ ਹੈ।
ਹਾਂ।
ਉਹਨੂੰ ਤਾਂ ਫ਼ਾਇਦਾ ਹੈ, ਕਸਟਮਰ ਆਉੰਦੇ ਰਹਿੰਦੇ ਨੇ।
ਸਹੀ, ਗੱਲ ਹੈ।
ਕਸਟਮਰ ਵੱਧਦੇ ਨੇ ਤੇ, ਫਿਰ ਉਹਨੂੰ ਫਿਰ ਉਹਨੂੰ ਕੀ ਉਹਨੂੰ ਕੀ ਪ੍ਰਭਾਵ ਪੈਂਦਾ ਹੈਗੇ। ਗਿਫਟ ਦੇਣ ਲਈ, ਉਹ ਤਾਂ ਦਿੰਦਾ ਰਹਿੰਦਾ।
ਸਹੀ, ਗੱਲ ਹੈ।
ਉਹਦਾ ਕੀ ਨੁਕਸਾਨ ਹੈ, ਉਹਦਾ ਫਾਇਦਾ- ਫਾਇਦਾ ਕਸਟਮਰ ਵੱਧਦੇ ਨੇ, ਉੱਥੇ ਤਾਂ
ਕਿ ਮੈਂ ਵੀ ਲੋਕਲ ਹੀ ਕਰਦਾ, ਓਨਲਾਈਨ ਬਹੁਤ ਘੱਟ ਜਿਵੇਂ ਖਾਣ -ਪੀਣ ਦਾ ਸਮਾਨ ਖਾਣਾ ਬਲਿੰਕਿਟ ਵਗੈਰਾ, ਉਹ ਉਧਰੋਂ ਕਰ ਲਈ ਦੀ ਹੈ, ਪੰਦਰਾਂ ਮਿੰਟ ਚ ਘਰ ਆ ਜਾਂਦਾ।
ਹਾਂ, ਜਿਵੇਂ ਜਮੈਟੋ ਹੋ ਗਿਆ, ਸਵੀਗੀ, ਸਵੀਗੀ ਤੇ ਬੜੇ ਆਫਰ ਚੱਲਦੇ ਨੇ।
ਹਾਂ।
ਐ ਪਿੱਛੇ, ਵੀ ਚੱਲਿਆ ਸੀ ਰੈਪ ਚ। ਇੱਕ ਸੌ ਬੀਸ ਦੇ, ਪਾਂਚ ਰੈਪ, ਐਵੇਂ ਕੁਛ ਚਲਿਆ ਸੀ।
ਅੱਛਾ। ਚਲੋ, ਠੀਕ ਹੈ ਹੋਰ?
ਹੋਰ ਬਸ ਅਛਾਗਾ ਹੋ
ਵਧੀਆ ਸ਼ੋਪਿੰਗ ਸ਼ੂਪਿੰਗ ਕਰਨੀ ਚਾਹੀਦੀ ਥੋੜ੍ਹੀ ਜਿਹੀ ਹੋਰ ਘੁੰਮਣ ਵਗੈਰਾ ਨੀ ਆਏ ਇੱਧਰ
ਗਏ ਸੀ ਸ਼ਾਮ ਲਈ ਗਏ ਸੀ
ਅੱ
ਉੱਥੇ ਹਨੁਮਾਨ ਢੀਲਾ ਮੰਦਿਰ ਹੈਗਾ ਉੱਧਰ ਗਏ ਸੀ ਫੇਿਰ ਦਹਰਾਦੂ ਨੂੰ ਗਏ ਸੀ ਮਾਲਦੇਵ ਦਾ ਘੁੰਮਣ ਉੱਥੇ ਹੀ ਆਪਣਾ ਲਵਾਈ ਲੈ ਕੇਏ ਸੀ ਉੱਥੇ ਹੀ ਨਾਇਆ ਉੱਥੇ ਹੀ ਬਣਾਇਆ ਉੱਥੇ ਹੀ ਸਾਰਾ ਇੰਜੋਏ ਕੀਤਾ ਸੀ ਉੱਥੇ ਉੱਥੇ ਫੋਟੋ ਸ਼ੂਟ ਵੀ ਫੋਟੋ ਸ਼ੂਟ ਕਰਨ ਬੈਕਗਰਾਉਂਡ ਵੀ ਬਹੁਤ ਵਧੀਆ ਹੈਗਾ
ਹਾਂ ਵਧੀਆ ਵਧੀਆ
ਫ ਪਹਾੜਾਂ ਤੇ ਫ ਪਹਾੜਾਂ ਤੇ ਹੋ ਗਏ ਫੋਟੋ ਖਿੱਚਣ ਬੜਾ ਮਜ਼ਾ ਆਂਦਾ ਹੈ
ਹਾਂਜੀ ਹਾਂਜੀ ਹੋਕੁਰ ਮਤਲਬ ਤੁਸੀਂ ਕਿੱਥੇ ਗਏ ਹੋ ਸਭ ਤੋਂ ਦੂਰ ਜਗ੍ਹਾ ਘੁੰਮਣ ਜੜ ਬੜ
ਅੱਸੀ ਵੈਸ਼ਨੋ ਦਰਬਾਰ ਤੱਕ ਗਏ ਘੁੰਮਣ ਵੈਸ਼ਨੋ ਦਰਬਾਰ ਤੱਕ ਵੀ ਔਰ ਜੰਮੂ ਵੀ ਗਏ ਔਰ ਉੱਥੇ ਵੀ ਗਏ ਸੀ ਜੈਪੁਰ ਪਿੰਕ ਸਿਟੀ ਵੀ ਗਏ ਸੀ
ਅੱਛਾ ਅੱਛਾ
ਔਰ ਸੋਲਨ ਨੂੰ ਵੀ ਗਏ ਹੋਏਣਾ ਸ਼ਿਮਲਾ ਨਹੀਂ ਗਏ ਕਦੇ ਸ਼ਿਮਲਾ ਜਾਣਾ ਸੀ ਫੇਿਰ ਉਹ ਸ਼ਾਮ ਹੋ ਗਈ ਸੀ ਸੋਲਾਂ ਤੱਕ ਫੇਰ ਅਗਲੀ ਵਾਰ ਜਾਵਾਂਗੇ ਸ਼ਿਮਲਾ
ਅਤੇ ਮੈਂ ਵੀ ਨਹੀਂ ਜਾਦਾ
ਸੋਲਨ ਤੱਕ ਗਏ ਸੀ ਅਸੀਂ
ਹ ਅੱਛਾ ਅੱਛਾ ਚਲੋ ਵਧੀਆ
ਹਮ ਹਮ
ਹੋਰ
ਕਿਹੜੀ ਗੇਮ ਖੇਡਦੇ ਫੋਨ ਚ
ਫੋਨ ਚ ਖੇਲੇ ਦੀ ਕਦੀ ਫਰੀ ਫਾਇਰ, ਪਤਾ
ਹਾਂਜੀ-ਹਾਂਜੀ ਓਤਾਂ ਹੈ, ਮੇਰੇ ਭਰਾ ਖੇਡਦੇ ਮੈਂ ਨੀ ਖੇਡਦਾ
ਅੱਛਾ
ਮੇਰਾ ਸਭ ਤੋਂ ਛੋਟਾ ਭਰਾ, ਉਹ ਬੜਾ ਤੇਜ਼ ਹੈਗਾ ਇਸ ਗੇਮ ਚ
ਅੱਛਾ ਤੁਸੀਂ ਕੋਈ ਨਹੀਂ ਖੇਲਦੇ
ਅਸੀਂ ਖੇਡੀ ਨਹੀਂ ਅੱਜ ਤੱਕ
ਅੱਛਾ
ਅਸੀਂ-ਅਸੀਂ ਕੋਈ ਗੇਮ ਨੀ ਖੇਲਦੇ ਅਸੀਂ ਤਾਂ ਆਊਟਡੋਰ ਗੇਮ ਖੇਲ ਲੈਂਦੇ ਹਾਂ, ਜਿਵੇਂ ਵੋਲੀਬਲ ਹੋ ਗਿਆ ਕ੍ਰਿਕਟ ਹੋ ਗਿਆ, ਬੈਡਮਿੰਟਨ ਹੋ ਗਿਆ
ਹਾਂਜੀ-ਹਾਂਜੀ
ਤੀਨ ਇਹ, ਸੀਰਾਫਤ ਬੱਚਾ ਦਾ ਦਿਮਾਗ ਖ਼ਰਾਬ ਹੋ ਗਿਆ ਫ੍ਰਰੀ ਫਾਯਰ ਖੇਡ-ਖੇਡੇ, ਚਸ਼ਮੇ ਲੱਗੇ ਨੇ ਹਨ ਮੋਟੇ-ਮੋਟੇ-
ਸਹੀ ਹੈ ਹਾਲ।
ਇਹ ਬੱਚਿਆਂ ਇਹ ਫੋਨ ਨੇ ਤਾਂ ਬੱਚਿਆਂ ਨੂੰ ਵਿਗਾੜ ਦਿੱਤਾ ਹੈ। ਫੋਨ ਦਾ ਸੀਆਪਾ ਫੋਨ ਦਾ ਸਹੀ ਯੂਜ ਵੀ ਕਰ ਸਕਦੇ ਨੇ, ਗ਼ਲਤ ਯੂਜ ਵੀ ਹੈਗਾ। ਅਗਰ ਸਹੀ ਕਰੋਗੇ ਤਾਂ, ਬਹੁਤ ਐਡਵਾਂਟੇਜ ਹੈ, ਅਗਰ ਗ਼ਲਤ ਕਰੋਗੇ ਤੁਸੀਂ। ਹੋਰ ਡਿਸਐਡਵਾਂਟੇਜ ਹੈਗਾ, ਇਹਦੇ ਦਾ ਬੱਚੇ ਫੋਨ ਛੱਡਦੇ ਨੇ। ਚੋਵੀ-ਚੋਵੀ ਘੰਟ ਬੱਚਿਆਂ ਦੇ ਹੱਥ ਹੁੰਦੇ ਸਵੇਰੇ ਨਾਲ- ਸਵੇਰੇ ਉੱਠਦੇ ਨੇ ਨਾਲੇ ਹੱਥ ਫੋਨ, ਹੋਰ ਕੁਛ ਨੀ ਕਰਨਾ। ਨਾ ਭਗਵਾਨ ਦਾ ਨਾਮ ਲੈਂਦੇ ਨੇ ਨਾ ਸ਼ੁਕਰਾਨਾ ਕਰਦੇ ਨੇ, ਬਸ ਸਿੱਧਾ। ਕੋਣ ਵਖਾਓ ਮੈ ਸਿੱਧਾ ਸਟ੍ਰਿਕ ਪਾਣੀ ਹੈਗੀ ਪਲੇ
ਚਲੋ ਫੇਰ। ਚਲੋ ਅੱਜ-ਕੱਲ੍ਹ, ਦੇ ਬੱਚਿਆਂ ਤੇ ਹੱਥ ਵਿੱਚ ਵੀ ਆ ਫੋਨ ਹੋਣਾ ਚਾਹੀਦਾ।
ਹ ਫ ਸੋਸ਼ਲ ਮੀਡੀਆ ਨੇ ਤਾਂ ਬੜਾ ਟੈਕਟ ਕੀਤਾ ਹੈ ਬੱਚਿਆਂ ਨੂੰ ਜਵਾਨਾਂ ਨੂੰ, ਬੁੱਡੀਆਂ ਨੂੰ ਸਾਰਾ ਦੇ ਹੱਥ ਸਵੇਰੇ ਉੱਠ-ਉੱਠਦੇ ਸਾਰ ਹੀ ਫੋਨ। ਚਾਹੇ ਕੁੱਝ ਪਾਣੀ ਨੀ ਪੀਣ ਬਰੱਸ਼ ਨੀ ਕਰਨ ਨ ਸਿੱਧਾ ਪੱਲੇ ਫੋਨ ਵਢਣਗੇ
ਸਹੀ ਗੱਲ ਹੈ ਬਿਲਕੁਲ।
ਕਿ ਫੋਨ ਚ ਕੋਈ। ਉਹ ਫਰਨੀਚਰ ਤੋਂ ਨਾ ਹੈ ਗਈ ਗੱਲ ਕੋਈ ਨਿਊਜ਼ ਤੋਂ ਨੀ ਰਹਿ ਗਈ ਜ ਜਿਹੜੀ ਅਸੀਂ ਨੀ ਸੁਣੀ।
ਹਾਂਜੀ?
ਜਿਹੜੀ ਅਸੀਂ ਨੀ ਸੁਣੀ ਉਹ ਨਿਊਜ਼ ਤੇ ਨਹੀਂ ਰਹਿ ਗਈ ਆ ਸੁਣਦੇ ਨੇ ਮਤਲਬ ਆ।
ਅੱਛਾ।
ਕੋਈ ਇੰਸਟਾਗ੍ਰਾਮ ਤੇ ਨਵਾਂ, ਰੀਲ ਤਾਂ ਨੀ ਆਈ ਜਿਹੜੀ ਰੀਲ ਬਣਾ ਲਾਵਾ ਮੈਂ।
ਹਾਂ, ਬੰਦਾ ਨਿਊ-ਨਿਊਜ਼ ਵੇਖ ਲਏ ਕੀ ਚੱਲਦਾ ਵ ਦੁਨੀਆਂ ਚ ਉਹ ਦੇਖ ਲਏ।
ਹਾਂ, ਇਹ ਪਿੱਛੇ ਵੇਖ ਜਿਹੜੀ ਲਾਈ ਹੋ ਸੀ ਦਸ ਮਈ ਤੇ। ਦਸ ਮਈ ਨੂੰ ਇੱਕ ਬੰਦੇ ਨੇ ਕਿਹਾ ਸੀ ਛੱਬੀ ਜੂਨ ਨੂੰ ਬੰਦਾ ਮਰੇਗਾ, ਇੱਕ-ਇੱਕ ਨੇਤਾ ਮਰੇਗਾ। ਕੱਲ ਮਰਿਆ ਤਾਂ ਹੈ ਨਹੀਂ ਕੋਈ, ਭਵਿਸ਼ਯਵਾਣੀ ਕਰਦਾ। ਹਾਂਜੀ
ਹਾਂ ਉਹ ਇੰਜੀ ਕਹਿੰਦੇ ਨੇ ਹੋਰ।
ਹਾਂ ਰੀਲ ਬੜੀ ਵਾਇਰਲ ਹੋਈ ਹੈ। ਉਹ ਮਿਲੀਅਨ ਵੀ ਲੈ ਕੇ ਗਿਆ ਸੀ।
ਅੱਛਾ
ਉਹਨੂੰ ਰਾਤੀ ਨੂੰ ਬਾਰਾਂ ਵਜੇ ਉਹਦੀ ਬੜਾ ਰੋਸਟ ਕੀਤਾ ਉਹਨੂੰ।
ਅੱਛਾ।
ਉਹਨੇ ਪਹਿਲੀ ਵਾਰ ਤਾਂ ਆਪਣੀ ਜ਼ਿੰਦਗੀ ਵਿੱਚ ਭਵਿਸ਼ਵਾਣੀ ਕੀਤੀ ਹੈ ਉਹਨੂੰ ਰੋਸਟ ਕਰਕੇ ਉਹਦਾ ਅੱਧਾ ਪਾਗਲ ਕਰ ਦਿੱਤਾ ਉਹਨੂੰ।
ਕੋਈ ਗੱਲ ਨਹੀਂ।
ਹੋਰ?
ਬੜਾ ਮਤਲਬ, ਕੀ ਚੱਲਦਾ ਦੁਨੀਆਂ ਦੇਖੋ, ਕਿੱਥੇ। ਉਹ ਆਸ਼ਿਕ ਨਾਲ ਮਿਲ ਕੇ ਧੱਕੇ ਮਾਰ ਰਹੇ ਨੇ ਕਿਧਰੇ ਕੁਛ ਹੋ ਰਿਹਾ, ਕਿੱਧਰੇ ਕੁਛ ਹੋ ਰਿਹਾ।
ਹੋਰ ਨਾ ਲੜਕੇ ਕਹਿੰਦੇ ਕੁਆਰੇ ਠੀਕ ਆ ਅਸੀਂ ਤਾਂ।
ਹਾਂ।
ਉਹ ਕਿਲੇੇ ਤੋਂ ਧੱਕੇ ਦਿੰਦੇ ਨੇ ਫਿਆਂਸੀ ਨੂੰ ਧੱਕਾ ਦਿੱਤਾ ਨਾ ਉਹ ਸੁਣੀਏ ਏ ਤੁਸੀਂ।
ਹਾਂਜੀ।
ਉਹ ਫੀਆਂਸੀ ਨੂੰ ਧੱਕਾ ਦਿੱਤਾ ਜਾ ਤਾਂ।
ਹਾਂ ਹਾਂ ਜਿਹੜੇ ਜਿਹਨੇ ਸੱਤਰਾਂ ਕਰੋੜ ਲਾਇਆ ਸੀ।
ਹਾਂ ਉਹ ਉਹ ਖੁਆਬ ਵੇਖਦਾ ਪਿਆ ਹੈਗਾ। ਕਿ ਮੇਰਾ ਵਿਆਹ ਹੋਏਗਾ। ਉਹ ਦਾ ਪਹਿਲੇ ਹੀ ਸਵਰਗ ਵਾਸ ਹੋ ਗਿਆ ਹੈ।
ਉਹਦਾ ਦੇਖੋ ਏਡਾ ਅਮੀਰ ਬੰਦਾ ਪ੍ਰਾਈਵੇਟ ਜੈਟ ਏ ਉਹਦੇ ਕੋਲ। ਸੱਤਰਾਂ ਕਰੋੜ ਲਾ ਦਿੱਤਾ ਵਿਆਹ 'ਤੇ। ਖਾਲੀ ਉਦੇ ਦੇ ਪੈਲੇਸ ਤੇ ਹੋਰ। ਤਾਂ ਵੀ ਪਤਾ ਨੀ ਕਿਦੇ ਪਿੱਛੇ ਫਿਰਦਿਆਂ ਪਈਆ ਅੱਜਕੱਲ।
ਹੂੰ। ਹਾਂ ਕੱਲ ਰਾਤੀ ਲਾਈਟ ਨੇ ਤੇ ਪਰੇਸ਼ਾਨ ਨਹੀਕੀਤਾ।
ਨਹੀਂ ਹੈਂ ਹਾਂਜੀ।
ਲਾਈਟ ਨੇ ਪਰੇਸ਼ਾਨ ਕੀਤਾ ਰਾਤੀਂ ਨੂੰ ਇਧਰ ਤਾਂ ਦੋ ਵਜੇ ਆਈਏ ਲਾਈਟ। ਰਾਤ ਨੂੰ ਨੌ ਵਜੇ ਗਈ ਸੀ। ਦੋ ਵਜੇ ਆਈਏ ਰਾਤ ਨੂੰ।
ਓਏ ਹੋਏ ਗਰਮੀ 'ਚ ਬੈਠੇ ਦੇ ਹੋਣੇ ਨੇ।
ਸੱਤ ਘੰਟੇ ਪਰੇਸ਼ਾਨ ਕੀਤਾ ਹੋਇਆ ਫਿਰ। ਛੱਤ ਤੇ ਗਏ ਛੱਤ ਤੇ ਮੱਛਰ ਨੇ ਬੜਾ ਪਰੇਸ਼ਾਨ ਕੀਤਾ ਹੋਇਆ ਹੈ। ਸਾਡੇ ਕੋਲ ਮੱਛਰਦਾਨੀ ਵੀ ਨਹੀਂ ਹੈਗੀ ਮੱਛਰ। ਮੱਛਰ ਵੀ ਵੱਧ ਗਏ ਨੇ ਕੱਲ੍ਹ ਸ਼ਾਮੀ ਨੂੰ ਬਾਰਿਸ਼ ਆਈ ਚ ਸੀ ਸਾਨੂੰ ਲੱਗਿਆ ਕਿ। ਹੋਰ ਠੰਡ ਹੋ ਜਾਏਗੀ ਹੋਰ ਗਰਮੀ ਵੱਧ ਗਈ ਹੁੰਮਸ ਵੱਧ ਗਈ ਸੀ।
ਉਹੀ ਬਾਰਿਸ਼ ਤੋਂ ਬਾਅਦ ਹੁੰਮਸ ਹੋਰ ਵੱਧਦੀ ਜਾਂਦੀ ਹੈ।
ਹੁਣ ਪਤਾ ਨੀ ਕੀ ਹਾਲ ਚੱਲ ਰਿਹਾ ਗਾ।
ਹਾਂ ਹਾਂ ਚਲੋ ਕੀ ਕਰ ਸਕਦੇ ਹਾਂ ਹੁਣ। ਮੇਨ ਤੇ ਇਹੀਏ ਦੇਖੋ। ਕਿੱਡਾ ਮਤਲਬ ਪ੍ਰਦੂਸ਼ਣ ਵੱਧ ਰਿਹਾ ਹੈ। ਉਹਦੇ ਕਰਕੇ ਮੱਛਰ ਪੈਦਾ ਹੁੰਦਾ ਨੇ।
ਅੱਜ ਕੱਲ੍ਹ ਸਾਡੀ ਗਲੀ 'ਚ ਹੈ। ਅੱਜ ਕੱਲ੍ਹ ਸਾਡੀ ਗਲੀ 'ਚ ਹੈ। ਉਹ ਤੇ ਢਾਈ ਸਾਲ ਦੀ ਕੁੜੀ ਇਕੱਲੇ ਹੀ ਜਾਂਦੀ ਪਈ ਸੀ। ਪੁਲਿਸ ਚੌਕੀ ਕੋਲ। ਉਹਨੂੰ ਫੇਰ ਫੜ ਕੇ ਲਾਇਆ ਉਹ ਗੁੰਮ ਗਈ ਸੀ। ਡੇਢ ਘੰਟਾ ਹੋ ਗਿਆ ਉਹਨਾ ਨੂੰ ਗੁੰਮ ਹੋਏ। ਬੜੀ ਦੇਰ ਘੁੰਮੇ। ਉਹ ਫੇਰ ਉਹ ਰੋ ਰੋ ਕੇ ਪਰੇਸ਼ਾਨ ਕੀਤਾ ਫੇਰ ਉਹਦੇ ਘਰਵਾਲੇ ਰਾਤੀ ਨੂੰ। ਉਹ ਫੇਰ ਨੌ ਵਜੇ ਮਿਲੀਏ ਕੁੜੀ ਜਾ ਕੇ ਮਾਂ ਪਿਓ ਬੋਲਦੇ।
ਉਹ ਹੋ।
ਅੱਛਾ ਉਹ ਤਾਂ ਸੇਫ ਹੱਥ ਵਿੱਚ ਪੈ ਗਈ ਸੀ। ਤਾਂ ਹੀ ਬਚ ਗਈ ਬਾਜ਼ਾਰ 'ਚ ਜਾਂਦੀ ਵੀ। ਅਸੀ ਫੜ ਲਿਆ ਫਿਰ ਫਿਰ ਪੁਲਿਸ ਤੋਂ ਦਿੱਤਾ ਪੁਲਿਸ ਫਿਰ ਇਨਵੈਸਟੀਗੇਸ਼ਨ ਕੀਤੀ। ਫਿਰ ਕੁੜੀ ਦੇ ਮਾਂ ਪਿਓ ਆਏ ਨੌ ਵਜੇ। ਹਾਂਜੀ ਹਾਂਜੀ ਉਹ ਛੋਟੀ ਜਿਹੀ ਕੁੜੀ ਸੀ। ਢਾਈ ਸਾਲ ਦੀ ਚੱਲੀ ਜਾਂਦੀ ਸੀਗੀ।
ਹੂੰ ਓਏ ਹੋਏ।
ਪੁਲਿਸ ਸ਼ੌਕੀ ਤੋਂ ਫੜਾ ਉਹਨੂੰ ਫਿਰ ਪੁਲਿਸ ਸ਼ੌਂਕੀ 'ਚ ਦਿੱਤਾ। ਚਾਹੇ ਕੋਈ ਵਿਕਰਮ ਨਾਮ ਦਾ ਬੰਦਾ ਆਇਆ ਕੋਈ। ਓਨੇ ਫੇਰ ਡੂੰਡਿਆ ਨੌ ਨੌ ਵਜੇ ਉਹਦੇ ਮਾਂ ਪਿਓ ਮਿਲ ਗਏ ਸਵੇਰ ਉਹਨੂੰ। ਅੱਛਾ ਕਿ ਕਿਸੇ ਗੱਲ ਤੱਕ ਟੱਚ ਨਹੀਂ ਹੋਈ। ਉਹ ਤਾਂ ਬੇਹਸ਼ ਕਰਦੇ ਵੇਚ ਦਿੰਦੇ ਫੇਰ ਉਹ ਕੁੜੀ ਬਸ। ਵਾਲਾਂ ਫਿਊਚਰ ਗ਼ਲਤ ਕੰਮ ਕਰਦੇ ਫਿਰ।
ਸਹੀ ਗੱਲ ਹੈ।
ਉਹ ਤਾਂ ਸੇਫ ਹੱਥ ਵਿੱਚ ਪੈ ਗਈ।
ਪੁੰਨ ਪੁੰਨ ਦਾ ਕੰਮ ਹੋ ਗਿਆ ਆਪਣੇ ਹੱਥੋਂ ਹੋਰ ਕੀ।
ਹਾਂਜੀ ਹਾਂਜੀ ਉਹ ਤਾਂ ਕੁੜੀ ਬਾਜ਼ਾਰ 'ਚ ਜਾਣ ਲੱਗੀ ਸੀ। ਉਹ ਤਾਂ ਫੜ ਲਿਆ।
ਅੱਛਾ ਚਲੋ ਵਧੀਆ
ਉਹ ਬ ਟੀਕ ਹੈ ਜੀ
ਹਾਂਜੀ ਕੀ ਕਰ ਰਹੇ ਸੀ ਦੱਸੋ ਦੱਸੋ
ਮੈਂ ਕਿਹਾ ਕੀ ਕਰ ਰਹਾ ਸੀ
ਬਸ ਲੇਟ ਹੋਇਆ
ਅੱਛਾ ਨਹੀਂ ਤੁਸੀਂ ਕਹਿ ਰਹੇ ਸੀ ਮੈਂ ਗੱਲ ਕੱਟਤੀ ਹੈ ਕੁਛ ਕਹਿ ਰਹੇ ਸੀ
ਦਰ
ਮੈਂ ਕਹਿ ਰਿਹਾ ਤੁਸੀਂ ਕੁਛ ਕਹਿਣ ਲੱਗੇ ਸੀ ਮੈਂ ਗੱਲ ਘੱਟ ਸੀ ਵਿਚ
ਨਾ ਨਾ ਉਹ ਮੈਂਸੀ ਕਹਿ ਰ ਰਿ ਸੀ ਵੀ ਉਹ ਨੌ ਵਜੇ ਉਹਦੇ ਮਾਂ ਪਿਓ ਮਲੇ ਨੇ ਬੜਾ ਰੋਈ ਹੈ ਕੁੜੀ
ਅੱਛਾ ਅੱਛਾ
ਉਹਰ ਬੋਲ ਤਾਂ ਸਕਦੇ ਨੀ ਹੈਗੇ ਢਾਈ ਸਾਲ ਦੇ ਕੁੜੀ ਕਿਥ
ਸਹੀ ਗੱਲ ਹੈ ਹੁਣ ਤੇ ਨੰਬਰ ਵੀ ਨੀ ਯਾਦ ਆਦਾ ਘਰ ਦਾ
ਉਹਦੇ ਸਿੱਧੇ ਸਿੱਧੇ ਇਸ਼ਾਰੇ ਕਰ ਰਹੇ ਸੀ ਐਕ ਦੇ ਬੈਠੇ ਹੋਏ ਕਿ ਮੈਂਰਾ ਕਰਾ ਇੱਧਰ ਹੈਗਾ ਉਹ ਬੜੇ ਲੋਕਾਂ ਨੂੰ ਵਖਿਆ ਨੂੰ ਨ ਉਹਦੇ ਉਹਨੂੰ ਤਾਂ ਬੜੇ ਲੋਕਾਂ ਨੇ ਵੇਖਿਆ
ਅੱਛਾ ਅੱਛਾ
ਬੜੀ ਗਲੀਆਂ ਚ ਨਿਕਲ ਨਿਕਲ ਕੇ ਪਤਾ ਨੀ ਕਿੱਥੋਂ ਦੇ ਸੀ ਉਹ ਬਾਈਈ ਸੀ ਪਤਾ ਨੀ ਕਾੰਮ ਵਜੋ ਪਤਾ ਨੀ ਕੇੜਾ ਜੋੜੀ ਪੂਰਾ ਮਲਾ
ਅੱਛਾ।
ਓ ਤੇਆਰ ਸ਼ੇਆਰ ਹੋਈ ਓਈ ਏ, ਪੋਡਰ ਪੁਡਰ ਲਾਯਾ ਦਾ। ਅੱਧਾ ਘੰਟਾ ਕੋਮਲ ਸੀ ਮੈਨੂੰ ਲੱਗਦਾ
ਅੱਛਾ।
ਉਹ ਰੋਣ ਲੱਗ ਗਈ ਫਿਰ ਪੁਿਸ ਚੌਂਕੀ ਤੇ
ਅੱੱ ਚਲੋ ਠੀਕ ਹੈ ਭਾਜੀ ਫਿਰ
ਠੀਕ